ਹੈਲੋ
ਹੈਲੋ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
ਹੋਰ ਠੀਕ ਠਾਕ ਵਧੀਆ
ਹਾਂਜੀ ਹਾਂ ਹਾਂਜੀ ਵਧੀਆ ਹੋਰ ਆਪਣੇ ਘਰੇ ਸਾਰੇ ਠੀਕ ਨੇ ਜੀ।
ਹਾਂਜੀ ਠੀਕ ਠਾਕ ਵਧੀਆ ਵਿਚਾਰ
ਔਰ ਆਪਣੇ ਘਰੇ ਠੀਕ ਨੇ ਜੀ ਸਾਰੇ ਵਧੀਆ
ਹਾਂਜੀ ਠੀਕ ਠਾਕ ਵਧੀਆ ਸਾਰੇ ਜੀ।
ਚਲੋ ਵਧੀਆ ਜੀ ਹੋਰ ਖਾਣਾ ਖਾ ਲੈ ਜੀ
ਹਾਂਜੀ ਹਾਂਜੀ
ਚਲੋ ਫਿਰ ਓ ਕਰਤਾ ਏ।
ਹਾਂਜੀ
ਚਲੋ ਵਧੀਆ ਗੱਲ ਐ ਜੀ ਫਿਰ ਤਾਂ
ਹਾਂਜੀ ਕੋਈ ਜਾ ਆਪਣੇ।
ਕਾਲੀ ਪੈ ਰਹੀ ਹੈ ਜੀ ਪਤਾ ਨੀ ਕੀ ਗੱਲ ਕੋਈ ਬਾਰਿਸ਼ - ਬੁਰਸ ਦਾ ਦੇਖਿਆ ਨੀ ਤੁਸੀਂ ਨੇ
ਨਹੀਂ ਬਸ ਅੱਜ ਤਾਂ ਮੌਸਮ ਥੋੜਾ ਸਾਫ਼ ਜਾ ਹੋਇਆ ਸੀ। ਹੁਣ ਤਾਂ ਹੀ ਬੱਦਲਾਂ ਦਿਕਰ ਗਰਮੈਸ ਜਿਹੀ ਰਹਿੰਦੀ ਐ।
ਹਾਂਜੀ
ਪਿੱਛੇ ਟਾਈਮ ਜਾ ਹੋ ਗਿਆ ਸੀ ਚਾਰ ਕੁ ਵੀ ਬੱਦਲ ਜਿਆਦਾ
ਅੱਛਾ ਜੀ
ਹਾਂਜੀ ਪਰ ਆਇਆ ਨਹੀਂ ਹੈਗਾ ਹਵਾ ਹੀ ਲੈ ਜਾਂਦੀ ਆ
ਅੱਛਾ ਜੀ ਸਾਡੇ ਘਣੇ ਨੀ ਆਇਆ ਜੀ ਇੱਧਰ ਇੱਧਰ ਕੁਛ ਇੱਧਰ ਕੁਛ ਆਪਣੇ ਘਣੀ ਗਰਮੀ ਵੀ ਥੋੜੀ ਜਿਹੀ ਜ਼ਿਆਦੇ ਪੈ ਰਹੀ ਏ ਜੇ ਅਸੀਂ ਇਧਰ ਪਟਨਾ ਸਾਹਿਬ ਘੁੰਮ ਕੇ ਆਇਆ
ਹਾਂਜੀ
ਉਧਰ ਇੰਨੀ ਗਰਮੀ ਨੀ ਪੈਂਦੀ
ਇਹ ਦੂਰ ਇਹ ਹੋਰ ਇਲਾਕਾ ਆ ਗਈ
ਹਾਂਜੀ ਐਸੇ ਸਾਨੂੰ ਲੱਗ ਗਿਆ ਸੀ ਟਾਈਮ ਜਾਣ ਨੂੰ ਦੋ ਰਾ ਡੇਢ ਰਾਤ ਲੱਗ ਗਈ ਸੀ ਇੱਕ ਸਾਰਾ ਦਿਨ ਲੱਗ ਗਿਆ ਤੀ ਜੀ
ਟਰੇਨ 'ਤੇ ਗਏ ਤੇ ਜੀ ਅਸੀਂ
ਨਹੀਂ ਬੁਕਿੰਗ ਕਰਾਈ ਸੀ।
ਹਾਂਜੀ ਬੁਕਮ
ਅੱਛਾ ਜੀ
ਮਹੀਨਾ ਪਹਿਲਾਂ ਜੀ
ਹਾਂਜੀ
ਹਾਂ ਸਾਨੂੰ ਕੋਈ ਦਿੱਕਤ ਨਹੀਂ ਆਈ ਜੀ ਉੱਥੇ ਜਾਂਦੇ ਹੋਏ
ਹਾਂਜੀ।
ਵਧੀਆ, ਸਾਨੂੰ ਡੰਬੇ ਮਿਲ਼ੇ।
ਹਾਂਜੀ।
ਤੇ ਬੱਸ ਵਿੱਚੇ ਅਸੀਂ ਖਾਣਾ ਲੈ ਗਏ, ਤੇ ਜੀ ਵਿੱਚੇ ਅਸੀਂ ਪਾਣੀ ਲੈ ਗਏ ਸੀ, ਦੋ ਕੈਂਪਰ
ਹਾਂਜੀ।
ਬੱਸ ਕਦੇ ਸੋ ਗਏ, ਕਦੇ ਬਹਿ ਗਏ ਜੀ, ਉਹ ਤਪਹਿਰੇ। ਮੈਨੂੰ ਪਰੇਸ਼ਾਨੀ ਬਹੁਤ ਹੁੰਦੀ ਤੀ ਜੀ, ਟ੍ਰਰੇਨ ਦੇ ਵਿੱਚ। ਦੀ ਕਿਉਂ ਤੱਪ ਜਾਂਦੀ ਤੀ ਜੀ, ਉਹ ਦੁਪਹਿਰੇ ਨੂੰ ਦੋ ਕੁੋ ਇੱਕ ਡੇਢ ਕੁ ਵਜੇ।
ਹਾਂਜੀ, ਹਾਂਜੀ ਬਾਰਾਂ ਕੁ ਵਜੇ ਤੋਂ ਬਾਅਦ, ਗਰਮੀ ਹੋਣ ਲੱਗ ਜਾਂਦੀ ਆ ਜੀ।
ਹਾਂਜੀ, ਬਾਰਾਂ ਵਜੇ ਤੋਂ ਬਾਅਦ, ਗਰਮੀ ਹੋਣ ਲੱਗ ਜਾਂਦੀ ਐ।
ਹਾਂਜੀ।
ਉ ਆ ਸ਼ਾਮ, ਸਵੇਰੇ ਸਾਨੂੰ ਕੋਈ ਦਿੱਕਤ ਨੀ ਆਉਂਦੀ ਤੀ।
ਹਾਂਜੀ।
ਉੱਥੇ ਨਾ ਉਈ ਸਾਨੂੰ ਪਹਿਲਾਂ ਕਹੀ ਗਏ ਵੀ, ਉੱਥੇ ਆਏ ਆ ਉ। ਉੱਥੇ ਆਏ ਆ ਜੀ, ਜਾਣ ਤੋਂ ਪਹਿਲਾਂ।
ਹਾਂਜੀ।
ਹੈਲੋ।
ਹਾਂਜੀ ਹਾਂ।
ਵਾਜ ਤੁਹਾਡੀ ਜਿਮੀਂ ਥੋੜ੍ਹੀ ਆਉਂਦੀ ਆ ਜੀ। ਕਦੇ, ਕਦੇ
ਉਹ ਬੱਸ ਨੈਟਵਰਕ ਦੀ ਉਹ ਹੋ ਜਾਂਦੀ ਐ ਕਈ ਵਾਰੀ ਜੀ।
ਅੱਛਾ ਜੀ, ਅੱਛਾ ਤੇ ਸਾਨੂੰ। ਐਵੇ ਡਰਾਈ ਗਏ, ਉੱਥੇ ਬਈਏ ਨੇ, ਉੱਥੇ ਆਏ ਨੇ। ਤੁਸੀਂ ਇਕੱਲੇ ਜਾਂਣੇ ਓ, ਵੀ ਤੁਸੀਂ ਇਕੱਲੇ ਜਾਂਣੇ ਓ।
ਹਾਂਜੀ।
ਚੱਲੋ, ਅਸੀਂ ਖਾਸੇ ਜਣੇ ਇਕੱਠੀਆਂ ਹੋ ਗਈਆਂ ਜੀ। ਬੁੜੀਆਂ, ਬੁੜੀਆਂ
ਹਾਂਜੀ।
ਬੁੜੀਆਂ, ਬੁੜੀਆਂ ਇਕੱਠੀਆਂ ਹੋ ਕੇ ਬਾਗੀਆਂ ਜੀ, ਵੀ ਚੱਲ ਦੇਖੀ ਜਾਊਗੀ, ਹੁਣ ਕੀ ਬਣੂਗਾ। ਫਿਰ ਅੱਗੇ ਮੂਹਰੇ ਸੀਜਨ ਆ ਗਿਆ ਤੀ ਜੀ, ਫੇਰ ਬੰਦਾ ਤਾਂ ਕੋਈ ਹੈਨੀ ਸੀ, ਸਾਡੇ ਨਾਲ ਦੋ ਹੀ ਬੰਦੇ ਤੇ ਬੱਸ।
ਹਾਂਜੀ।
ਕਿਉਂ! ਉਦੋਂ ਤੂੜੀਆਂ ਕਰ ਕੇ ਹਟੇ ਤੇ ਜੀ, ਪੌਦਾ ਪੁਦਾ ਖਡਿਆਉਂਦੇ ਤੇ ਸਾਰੇ, ਬਾ ਬਹਾਈ ਦਾ ਜੀ। ਚੱਲ ਰਿਹਾ ਸੀ।
ਹਾਂਜੀ।
ਤੇ ਅਸੀਂ ਨਾ ਉਰੇ ਚੜੇ ਜਾਖਲ ਤੋਂ ਟ੍ਰੇਨ। ਤੁਰ ਲਾ ਤੇ ਜੀ, ਅਸੀਂ ਉਹਨੇ।
ਹਾਂਜੀ।
ਬੱਸ, ਉੱਥੇ ਬੱਸ ਆਈ ਖੜ੍ਹੀ ਤੀ ਜੀ। ਗੁਰੂ ਗੁਰਦੁਆਰਾ ਵਾਲੇ ਆਏਆ ਦੀ, ਮੇਹ ਗੁਰੂ ਘਰ ਦੀ।
ਹਾਂਜੀ।
ਉਹ ਬੱਸ ਸਾਨੂੰ, ਐਨ ਦਲਬਾਰ ਸਾਹਿਬ ਦੇ ਅੰਦਰ ਲੈ ਗਈ ਜੀ।
ਹਾਂਜੀ।
ਕਿਉ ਉਹੋ ਉਹਨਾ ਦੀ ਬੱਸ ਹੁੰਦੀ ਹੈ, ਲੱਗੀ ਹੋਈ।
ਹਾਂਜੀ, ਸੇਵਾ ਤੇ ਲੱਗੀਓ ਹੀ ਹੁੰਦੀ ਐ।
ਹਾਂਜੀ। ਹਾਂ, ਉਹ ਕਿਰਾਇਆ ਵੀ ਨੀ ਲੈਂਦੇ ਤੇ ਜੀ।
ਹਾਂਜੀ।
ਹਾਂਜੀ, ਫਰੀ ਤੇ ਲੱਗੀ ਹੋਈ, ਚੱਲ ਵੀ ਜਿਵੇਂ-ਆਪਾਂ ਹੁਣ ਆਏ ਹੁੰਦੇ ਆ ਵੀ ਆਪਾਂ ਕਿਸੇ ਉਸਤੇ ਜਾਂਨੇ ਆ ਜਦੋਂ ਕਰਾਇਆ ਭਾੜਾ ਤਾਂ ਲਾਉਣ ਨੀ ਲੱਗਦਾ। ਹਨਾ ਫੇਰ ਈ ਪੁੰਨ ਲੱਗਦਾ ਆਪਾਂ ਨੂੰ।
ਹਾਂਜੀ।
ਫੇਰ ਜੇ ਸਾਰਿਆ ਨੇ ਕਿਸੇ ਦੱਸ ਪਾਏ, ਕਿਸੇ ਨੇ ਵੀਹ ਪਾਏ ਜੀ, ਬੱਸ ਚ ਗੱਲਾ ਰਖ ਹੋਇਆ ਸੀ। ਓਦੇ ਵਿੱਚ ਪਾਤੇ ਜੀ ਸਾਰੇ ਪੈਸੇ, ਸਾਰਿਆਂ ਨੇ ਆਪੋ ਆਵਦੀ ਸਰਧਾ ਨਾਲ।
ਹਾਂਜੀ, ਹਾਂਜੀ।
ਚਲੋ, ਅਸੀਂ ਚਲੇ ਗਏ ਜੀ। ਗੁਰਦੁਆਰੇ ਸਾਹਿਬ ਤਾਰ ਤੇ ਓਨਾਂ ਨੇ ਉੱਥੇ ਸਾਨੂੰ ਕਮਰਾ ਦੇਤਾ। ਕੁਝ ਕਾਮਰਾ ਵੀ ਬਾਲਾ ਸੋਣਾ ਤੀ ਵੀ ਵਿੱਚ ਇੱਕ ਕੱਲਾ ਬੈਡ, ਸਿੰਗਲ ਬੈੱਡ ਸੀ। ਇੱਕ ਡਾਬਲ ਬੈੱਡ ਸੀ ਬਾਕੀ ਗੱਦੇ ਚਾਦਰਾਂ ਸਰਾਣੇ ਜੀ ਵਿੱਚ ਗੀਜ਼ਰ ਲੱਗਿਆ ਹੋਇਆ, ਏ ਸੀ ਲੱਗਿਆ ਹੋਇਆ।
ਹਾਂਜੀ।
ਸਾਨੂੰ ਆਉਣ ਨੂੰ ਜੀਅ ਨਾ ਕਰੇ ਜੀ। ਉੱਥੋਂ ਇੰਨਾ ਜੀਅ ਲੱਗਿਆ ਸਾਡਾ।
ਹਾਂਜੀ।
ਐਂ ਰਿਹਾ ਵੀ ਜਿਨੂੰ ਇਹ ਤੇ ਇਹੀ ਘਰ ਬਣ ਗਿਆ, ਹੁਣ ਤਾਂ ਵੀ ਇੱਥੋਂ ਜਾਈਏ ਨਾ।
ਫੇਰ ਘਰ ਦੀ ਯਾਦ ਨੀ ਆਈ ਥੋਨੂੰ ਜੀ।
ਨਾ ਜੀ, ਸਾਨੂੰ ਤਾਂ ਜ਼ਮੀ ਨੀ ਆਈ ਜੀ ਘਰ ਦੀ ਯਾਦ।
ਕਿਉਂ ਦੋ, ਤਿੰਨ ਦਿਨ ਤਾਂ ਅਸੀਂ ਘੁੰਮਦੇ ਰਹੇ ਜੀ। ਬੱਸਾਂ ਚ, ਗੱਡੀਆਂ ਚ, ਗੁਰੂ ਘਰ ਦੇਖਦੇ ਰਹੇ। ਜਿਹੜੇ ਜਿਹੜੇ ਵੀ ਲਵੇ, ਲਵੇ ਸੀ। ਦੂਰ ਆਲੇ ਵੀ ਦੇਖੇ ਲਵੇ ਆਲੇ ਵੀ ਦੇਖੇ ਅਸੀਂ ਨੇ।
ਹਾਂਜੀ।
ਤੇ ਦੋ-ਤਿੰਨ ਦਿਨ ਫੇਰ ਅਸੀਂ ਜਦ ਸਾਰੇ ਗੁਰੂ ਘਰ ਦੇਖ ਲਏ ਜੀ ਫੇਰ ਓਥੇ ਬਾਜ਼ਾਰ ਵੀ ਦੇਖਿਆ ਫਿਰਕੇ ਅਸੀਂ ਨੇ।
ਹਾਂਜੀ।
ਬੀ ਕਹਾ ਜਾ ਮਾਹੌਲ ਹੈ ਇੱਥੇ
ਹਾਂਜੀ।
ਅਤੇ ਉ ਹੈਗਾ ਇਲਾਕਾ ਜੀ ਬਈਆਂ ਦਾ ਸਾਰਾ।
ਹਾਂਜੀ।
ਉਹ ਹੈਗੇ ਤਾਂ ਜੀ ਸਾਰੇ ਬਹੀਏ ਨੇ ਉੱਥੇ ਵੀ ਜਿਹੜੇ ਜਾਂਦੇ ਨੇ ਆਪਣੇ ਪੰਜਾਬੀਏ ਜਾਂਦੇ ਨੇ। ਤੇ ਪੰਜਾਬੀ ਬੰਦਾ ਨੀ ਹੈਗਾ ਜੀ ਕੋਈ ਵੀ।
ਉੱਥੇ ਖੇਤੀ ਵੀ ਨੀ ਹੁੰਦੀ ਜੀ।
ਨਾ ਖੇਤੀ ਹਜੇ ਤਾਂ ਹੈ ਨੀ ਤੁੀ ਕੁਛ ਬੀਜਿਆ ਹੋਇਆ। ਅੱਗੇ ਕੁਛ ਲਾਉਂਦੇ ਹੋਣ ਪਤਾ ਨੀ ਜੀ ਆਪਾਂ ਨੂੰ।
ਹਾਂਜੀ।
ਭਾਏ ਕਿਆਰੀਆਂ ਈਆਂ, ਕਿਆਰੀਆਂ ਈਆਂ ਤਾਂ ਹੈਗੀਆਂ ਤੇ ਕਰੀਆਂ ਹੋਈਆਂ ਜਿਵੇਂ- ਕਣਕ ਵੰਡੀ ਹੋਈ ਹੁੰਦੀ ਹੈ।
ਹਾਂਜੀ।
ਹੁਣ ਏ ਨਈ ਪਤਾ ਵੀ ਓਥੇ ਕਣਕ ਕਣਕ ਹੁੰਦੀ ਹੈ ਕੇ ਝੋਨਾ ਵੀ ਹੁੰਦਾ ਜੀ।
ਹਾਂਜੀ। ਹੈਲੋ
ਏ ਤਾਂ ਪਤਾ ਨੀ ਸਾਨੂੰ ਵੀ ਝੋਨਾ ਹੁੰਦਾ ਕੇ ਨਾ ਜੀ ਪਰ ਅਸੀਂ ਫੇਰ ਘੁੰਮ ਫਿਰ ਕੇ ਦੇਖੇਆ ਸੀ ਜੀ। ਬਹ ਨਾ ਸਾਨੂੰ ਧੁੱਪ ਲੱਗੀ ਜੀ ਨਾ ਸਾਨੂੰ ਗਰਮੀ ਆਈ ਜਮਾਂ ਵੀ।
ਹਾਂਜੀ।
ਵੱਧੀਆ ਗੁਰੂ ਘਰ ਦੇਖੇ, ਬੱਸਾਂ ਲੰਗਰਾ ਹਾਲ ਚ ਲੰਗਰ ਬਣਵਾ ਦਿੰਦੇ ਤੇ ਸਬਜ਼ੀਆਂ ਸੁਬਜ਼ੀਆਂ ਕਟਾ ਦਿੰਦੇ ਅ ਸੀ ਤਿੰਨ ਦਿਨ ਫੇਰ ਅਸੀ ਨੇ ਵੱਧੀਆ ਸੇਵਾ ਕਰੀ।
ਹਾਂਜੀ।
ਤੇ ਅਗਲੇ ਦਿਨ ਕਈ ਦਿਨਾਂ ਬਾਅਦ ਫਿਰ ਸਾਡਾ ਆਉਣ ਦਾ ਟਾਈਮ ਹੋ ਗਿਆ ਜੀ ਐਂ ਹੋ ਗਿਆ ਵੀ ਏ ਦੇ ਇੰਨੇ ਦਿਨ ਲੱਗ ਪਾਸੇ ਸੱਤ ਤਿੰਨ ਮਿੰਟ 'ਚ ਹੀ ਲੰਘ ਗਏ।
ਹਾਂਜੀ ਫੇਰ ਤਾ ਐਵੇੇ ਟੀਚੀ ਟੱਪ
ਹਾਂਜੀ ਉਰੋਂ ਸਾਨੂੰ ਆਏ ਤੀ ਵੀ ਜੀ ਉੱਥੇ ਗਏ ਆਏਂ ਕੇਂਦੇ ਨੇ ਕਿ ਬੋਹਤ ਬੋਹਤ ਦੂਰ ਗੁਰਦੁਆਰੇ ਨੇ। ਵੀ ਜੇੜੇ ਗੁਰਦੁਆਰੇ ਵਿੱਚ ਜਿੱਥੇ ਆਪਾਂ ਰੇਂਦੇ ਆ ਉੱਥੇ ਸੇਵਾ ਮਿਲਦੀ ਐ ਉੱਥੇ ਖਾਣਾ ਮਿਲਦਾ ਐ।
ਹਾਂਜੀ ਆਪਾਂ ਨੂੰ ਹੋ ਈ ਜਾਂਦਾ ਆਪਾਂ ਨੂੰ।
ਜੀ। ਬਸ ਇਹੋ ਜਿਹੀ ਕੋਈ ਦਿੱਕਤ ਨੀ ਆਈ ਜੀ ਸਾਨੂੰ। ਮਰਜ਼ੀ ਘੁੰਮਦੇ -ਘੁੰਮਦੇ ਕਿਸੇ ਗੁਰਦੁਆਰੇ ਵਿੱਚ ਖਾਣਾ ਖਾ ਲਾਂਦਾ ਤੇ ਖਾ ਲਾਂਦੇ ਸੀ।
ਹਾਂਜੀ।
ਵੀ ਆਪਦੀ ਸਰਦਾ ਨਾਲ ਆਪਾਂ ਪੈਸਾ ਟੱਕਾ ਪਾ ਦਿੰਦੇ ਸੀ ਫਿਰ ਏਦਾ ਕਾਨੂੰ ਖਾਣਾ, ਨਾਲੇ ਸ ਸੇਵਾ ਏਂ ਕਦੇ ਕਿਸੇ ਗੁਰਦੁਆਰੇ 'ਚ ਕਰਤੀ ਕਦੇ ਕਿਸੇ ਗੁਰਦੁਆਰੇ 'ਚ ਕਰਤੀ ਸੇਵਾ ਜੀ।
ਚਲੋ ਜੀ ਆਪਣਾ ਵੀ ਪੁੰਨ ਲਗ ਗਿਆ ਹਨਾ ਆਪਾਂ ਨੇ ਸੇਵਾ ਕੀਤੀ ਆਪਾਂ ਨੂੰ ਕੇੜਾ ਕੋਈ ਵਾਰੀ ਵਾਰੀ ਮਿਲਦੀ ਏ ਸੇਵਾ ਇੱਕ ਵਾਰੀ ਮਿਲਦੀ ਏ।
ਹਾਂਜੀ ਇੱਕ ਵਾਰੀ।
ਹਾਂਜੀ।
ਨਾਲੇ ਐੱਡੀ ਦੂਰ ਰੋਜ਼ ਜਾਇਆ ਨੀ ਜਾਂਦਾ ਜੀ ਫੇਰ।
ਨਈ ਜਾਏਆ ਜਾਂਦਾ ਜੀ।
ਹਾਂਜੀ -ਹਾਂਜੀ, ਤੁਸੀਂ ਗਏ ਸੀ ਕਿਤੇ?
ਨਈ ਅਸੀਂ ਤਾਂ ਨੀ ਓਥੇ ਗਏ ਜੀ।
ਚਲੋ, ਦੇਖ ਥਾਂ ਤਾਂ ਦੇਖਣ ਵਾਲੀ ਆ ਜੀ ਬੋਤ ਸੋਹਣਾ ਗੁਰੂ ਘਰ ਬਣੇਆ ਹੋਏਆ।
ਹਾਂਜੀ ਜੋ ਕਰਮਾ 'ਚ ਹੋਇਆ ਜਾ ਕੇ ਆਵਾਂਗੇ।
ਹਾਂਜੀ ਹਾਂ ਹਾਂ।
ਜਦੋਂ ਗੁਰੂ ਮਹਾਰਾਜ ਦਾ ਗੇੜਾ ਵੱਜਾ।
ਹਾਂਜੀ ਆ ਚੱਲ ਬੁੜੀਆਂ ਇਕੱਠੀਆਂ ਹੋ ਜਿਓ ਜੀ ਇਕੱਠੀਆਂ ਹੋ ਕੇ ਥੋਡੇ ਤਾਂ ਟਰੇਨ ਆਉਂਦੀ ਹੋਣੀ ਜੀ ਲਵੇ ਲਾਉਣੇ।
ਹਾਂਜੀ ਆਂਦੀ ਤਾਂ ਹੈਗੀ ਆ
ਆਂ ਸਾਨੂੰ ਥੋੜ੍ਹਾ ਜੇਹਾ ਦੂਰ ਪੈ ਜਾਂਦਾ ਟਰੇਨਾ 'ਤੇ ਚੜ੍ਹਨਾ।
ਸਾਨੂੰ ਬੱਚਿਆਂ ਕਰਕੇ ਡਿਕੱਤ
ਹਾਂਜੀ ਹਾਂ ਬੱਚੇ ਥੋੜੇ ਜੇ ਨਿਆਣੇ ਨੇ ਜੀ ਥੋਡੇ ਦੇਰ ਹਜੇ
ਹਾਂਜੀ
ਜਦ ਬੱਚੇ ਥੋੜੇ ਜੇ ਸਿਆਰ ਹੋ ਗਏ ਓਦੋਂ ਜਾਣ ਚ ਫਾਇਦਾ ਜੀ ਜਦ ਆਪਦੇ ਪੈਦਲ ਤੋਂ ਬੱਚੇ ਆਪਦੇ ਪੈਰਾਂ ਤੇ ਆਪ ਤੁਰਨਾ
ਹਾਂਜੀ ਫੇਰ ਗਰਮੀ ਆ ਕੁਛ ਵੀ
ਹਾਂਜੀ ਹਾਂ
ਠੰਡ ਚ ਓ ਨੀ ਜਾਣ ਨੂੰ ਕਰਦਾ ਜ਼ੀ
ਜ਼ਿਆਦੇ ਠੰਡ ਚ ਵੀ ਨੀ ਜੀਅ ਕਰਦਾ ਜੀ ਜੇ ਤਾਂ ਫੇਰ ਅੱਸੂ ਕੱਤੇ ਜੇ ਚ ਵਧੀਆ ਮੌਸਮ ਹੁੰਦੀ ਏ ਜੀ
ਹਾਂਜੀ
ਓਦੋਂ ਵੀ ਦਿਨ ਵਧੀਆ ਹੁੰਦੇ ਨੇ ਜੀ।
ਹਾਂਜੀ
ਜਾਂ ਫੇਰ, ਫੱਗਣ ਚੇਤ ਚ ਦਿਨ ਵਧੀਆ ਹੁੰਦੇ ਨੇ ਜੀ
ਹਾਂਜੀ ਹਾਂ
ਬਸ ਸਾਨੂੰ ਵੀ ਡਿੱਕਾ ਈ ਲੱਗੀ ਗਿਆ ਤੀ ਅਸੀਂ ਡਿਕਟਾਂ ਤਾਂ ਪਹਿਲੇ ਈ ਬੁੱਕ ਕਰਾਈਆਂ ਸੀ ਓਦੂ ਪਹਿਲਾਂ ਜੀ
ਹਾਂਜੀ
ਓਦੋਂ ਫੇਰ ਅਸੀਂ ਕੈਸਲ ਕਰਾਤੀਆਂ ਜੀ ਸਾਨੂੰ ਮਜ਼ਬੂਰੀ ਹੋ ਗਈ ਸੀ।
ਹਾਂਜੀ
ਤਾਂ ਕਰਕੇ ਜੀ ਫੇਰ ਅਸੀਂ ਨੇ ਦੁਬਾਰੇ ਫੇਰ ਕਰਵਾ ਲਈਏ ਕਹਿੰਦੇ ਵੀ ਦੇਖੀ ਜਾਓ ਇੱਕ ਵਾਰੀ ਕਰਾਵਾਂਗੇ ਵੀ ਹੁਨ ਜਾਇਆ ਜਾਂਦਾ ਕ ਨਾ ਕਰਮਾਂ ਚ ਹੋਇਆ ਵਗਜਾ
ਬਸ ਤੁਹਾਡੇ ਕਰਮਾਂ ਚ ਹੈਗੇ ਜੀ
ਹਾਂ ਹਾਂਜੀ ਤਾਂ ਵਗ ਏ।
ਕਰਮਾ ਤੋਂ ਬਿਨਾਂ ਕੁਛ ਨੀ ਹੈਗਾ ਜੀ।
ਹਾਂਜੀ ਹਾਂ ਨਹੀਂ ਸਾਨੂੰ ਵੀ ਡਿੱਕੇ ਤਾਂ ਬਹੁਤ ਲੱਗੇ ਜੀ ਕਦੇ ਕਾਸੇ ਦਾ ਡਿੱਕਾ ਕਾਲਾ ਵੀਜੈ ਕਰੇ। ਕਦੇ ਕਾਸੇ ਦੀ ਡਿੱਕਤ ਆ ਜਿਆ ਕਰੇ। ਚਲੋ ਜੀ, ਮਾਲਕ ਨੇ ਫਿਰ ਵਧੀਆ ਸੁਣ ਲੀ
ਹਾਂਜੀ
ਸਾਨੂੰ ਪਤਾ ਈ ਆ ਜੀ ਘਰ ਦੀਆਂ ਜਿੰਮੇਵਾਰੀਆਂ ਦਾ ਜਦ ਆਪਾ ਸੰੰਗਤ ਨਾਲ ਜਾਂਦੇ ਆ ਨਾ ਓਦੋ ਕਿਸੇ ਨੂੰ ਨਾ ਕਿਸੇ ਨੂੰ ਜਰੂਰ ਡਿੱਕਾ ਲੱਗਦਾ ਏ ਜੀ ਮੇਰਾ
ਹਾਂਜੀ
ਹੈਲੋ ਜੀ।
ਹਾਂਜੀ ਹਾਂ।
ਡਿੱਕਾ ਲੱਗਦਾ ਜੀ ਮਖਾਂ ਫਿਰ ਬੀ ਜਦ ਏਨੀ ਸੰਗਤ ਜਾਂਦੀ ਏ ਜੀ ਨਾਲ।
ਹਾਂਜੀ, ਠੀਕ ਆ ਜੀ, ਸ਼ਸ਼ੀ ਕਾਲ ਜੀ।
ਸਸ੍ਰੀ ਕਾਲ ਜੀ। ਓਕੇ ਜੀ
ਓਕੇ।